ਸਸ੍ਰੀ ਕਾਲ ਜੀ, ਕੀ ਹਾਲ ਏ?
ਮੈਂ ਵਦੀਆ ਜੀ, ਤੁਸੀਂ ਸੁਣਾਓ?
ਆਵਾਜ਼ ਬੜੀ ਹੌਲੀ ਆ ਰੀ ਏ ਤੁਹਾਡੀ।
ਮੈਨੂੰ ਤਾਂ ਤੁਹਾਡੀ ਆਵਾਜ਼ ਠੀਕ ਆ ਰੀ ਐ।
ਤੁਹਾਡੀ ਬੋਤ ਹੌਲੀ ਆਵਾਜ਼ ਆ ਰੀ ਏ।
ਹੈਲੋ!
ਹੈਲੋ, ਹਾਂਜੀ-ਹਾਂਜੀ, ਬੋਲੋ, ਹੋਰ ਠੀਕ ਓ ਤੁਸੀਂ?
ਬਸ ਵਦੀਆ, ਸੁਨਾਓ।
ਹਾਂਜੀ ਵਦੀਆ, ਹੋਰ ਕੀ ਕਰ ਰਹੇ ਸੀ?
ਹੋਰ ਕੀ ਹਾਲ- ਚਾਲ ਨੇ?
ਵਦੀਆ- ਵਦੀਆ ਤੁਸੀਂ ਸੁਨਾਓ, ਮੈਂ ਵੀ ਠੀਕ ਆ।
ਹੋਰ ਚਾਅ-ਪਾਨੀ ਹੋ ਗਿਆ ਸ਼ਾਮ ਦਾ, ਕੇ ਕਰਨਾ ਅਜੇ?
ਕਰਨੇ ਆ, ਲੇਟ ਈ ਕਰਨੇ ਆ ਸ਼ਾਮ ਦਾ ਚਾਹ-ਪਾਣੀ ਤੇ।
ਉਹੀ ਬਸ ਨਈ ਮਾਂ ਮੈਂ ਪੀਲੀ ਚਾਹ, ਮੈਂ ਬੱਚੇ ਤੇ ਪੀਂਦੇ ਨੀ ਕੈਅ ਰੇ ਸੀ ਸ਼ੇਕ ਬਨਾ ਦੋ।
'ਤੇ ਮੈਂ ਉਹ ਬਨਾਇਆ ਸੀਗਾ ਸ਼ੇਖ ਹੁਨੇ।
ਓਕੇ, ਹਾਂ ਅੱਜ- ਕੱਲ ਤੇ ਅੰਬ ਵੀ ਬੜੇ ਆਏ ਦੇ ਨੇ।
ਹਾਂਜੀ, ਬਸ। ਉਹੀ ਫੇਰ ਮੈਂ ਬਣਾ ਰਸੋਈ ਚ ਹੀ ਖੜੀ ਸੀ, ਮੈਂ ਕਿਹਾ ਚੱਲ ਫੇਰ ਮੈਂ ਆਪਣੀ ਚਾਹ ਵੀ ਬਣਾਈ ਲੈਂਨੀ ਆ ਹੁਣ।
ਅੱਛਾ, ਅੱਛਾ ਹੋਰ ਵਧੀਆ ਸਭ?
ਹਾਂਜੀ, ਸਭ ਵਧੀਆ। ਤੁਸੀਂ ਦੱਸੋ ਕੀ ਗ
ਖਾ ਲਿਆ ਲੰਚ, ਕਰ ਲਿਆ ਲੰਚ ਵੀ?
ਹਾਂਜੀ, ਲੰਚ ਤੋਂ ਸਾਡਾ, ਅੱਜ ਤੇ ਸਾਡਾ ਲੰਚ ਜਲਦੀ ਹੋ ਗਿਆ ਸੀ ਉਲਟਾ।
ਅੱਛਾ! ਹੋਰ ਸੁਣਾਓ? ਕੀ ਬਣਾਇਆ ਸੀ ਲੰਚ ਵਿਚ?
ਅੱਜ ਅਸੀਂ ਰਾਜਮਾਂ ਚਾਵਲ ਬਣਾਏ ਸੀ।
ਹਾਏ, ਐ ਪੰਜਾਬੀਆਂ ਦੀ ਫੇਵਰੇਟ ਸਬਜ਼ੀ।
ਨਹੀਂ ਉਹ ਅੱਜ ਬੱਚੇ ਮੇਰੇ ਤੰਗ ਹੋ ਗਏ ਸੀ ਹੁਣ ਨਾ। ਕਹਿੰਦੇ ਅਸੀਂ ਨੀ ਖਾਂਦੇ, ਘੀਆ ਤੋਰੀ, ਟਿੰਡੇ ਬਸ ਕੁੱਛ ਅੱਛਾ ਬਣਾਓ। ਮੈਂ ਕਹਿ ਠੀਕ ਐ, ਬਣਾ ਦਿੰਨੀ ਆ।
ਹਾਂ, ਨਹੀਂ ਸਾਰਿਆਂ ਦੇ ਏ ਹੀ ਹਾਲ ਹੈ।
ਹੂ। ਬਸ ਬੈਠੇ ਸੀਗੇ ਹੁਨੇ, ਓਨੇ ਚ ਹੀ ਤੁਹਾਡਾ ਫੋਨ ਆ ਗਿਆ।
ਰਾਤ ਦੀ ਤਿਆਰੀ ਕਰਨੀ ਹੋਈ।
ਨਾ, ਨਾ ਰਾਤੀ ਤਾਂ ਬਸ ਰੋਟੀਆਂ ਬਣਾਵਾਂਗੀ ਹੁਣ ਮੈਂ, ਫੁੱਲ ਕੇ ਲਾਵਾਂਗੀ ਰਾਤੀ।
ਅੱਛਾ, ਅੱਛਾ ਸਬਜ਼ੀ ਦਾਵ ਪਏ ਹੋਨੇ ਨੇ।
ਮੈਂ ਰਾਜਮਾਂ ਮੈਂ ਬਣਾਂਦੀ ਹਾਂ ਨਾ ਤੇ ਰਾਜਮਾਂ ਬੜੇ ਸ਼ੌਂਕ ਨਾਲ ਖਾਂਦੇ ਨੇ ਤੇ ਫੇਰ ਮੈਂ ਸਵੇਰੇ ਜਿਵੇਂ ਹੁਣ ਦੁਪਹਿਰ ਬਣਾਈ। ਤੇ ਦੁਪਹਿਰੇ ਮੈਂ, ਰੋ ਚਾਵਲਾਂ ਨਾਲ ਦੇਤੇ ਸੀਗੇ। ਤੇ ਰਾਤੀ ਹੁਣ ਉਹ ਰੋਟੀ ਨਾਲ ਖਾ ਲੈਣਗੇ।
ਹ ਠੀਕ ਐ, ਸਾਡੇ ਤੇ ਇੱਕ ਵਾਰੀ ਖਾਣ ਦੁਬਾਰਾ ਕੋਈ ਸਬਜ਼ੀ ਨਹੀਂ ਖਾਂਦੇ।
ਨਹੀਂ ਐਸੇ ਐ ਵੀ ਨੇ, ਮਤਲਬ ਜਿਹੜੇ ਹਸਬੈਂਡ ਨੇ ਉਹ ਹੈਗੇ ਨੇ। ਉਹ ਨਹੀਂ ਖਾਂਦੇ, ਜਿਹੜੀ ਇੱਕ ਵਾਰ ਸਬਜ਼ੀ ਖਾ ਲੀ। ਤੇ ਤਿੰਨ ਟਾਈਮ ਉਹਨਾਂ ਦੀ ਅਲੱਗ ਬਣਦੀ ਏ, ਪਰ ਬੱਚੇ ਖਾ ਲੈਂਦੇ ਨੇ ਨਾ। ਫਿਰ ਉਹਨਾਂ ਵਾਸਤੇ ਤਾਂ ਮੈਂ ਕੁਛ ਵੀ ਬਣਾ ਹਾਂ।
ਵ ਇਹ ਵੀ ਚੀਜ਼ ਐ। ਹੋਰ ਵਧੀਆ, ਹੋਰ ਸੁਣਾਓ? ਗਰਮੀ ਹੈ, ਕਿ ਠੀਕ ਹੈ ਮੌਸਮ?
ਬਸ ਤੁਸੀਂ ਪੁੱਛੋ ਨਾ, ਅੱਜ ਤੇ ਲਾਈਟ ਗਈ ਹੋਈ ਸੀ, ਸਾਡਾ ਬੁਰਾ ਹਾਲ ਹੋਇਆ ਪਿਆ ਸੀ।
ਅੱਛਾ! ਨਹੀਂ ਸਾਡੇ ਇੱਥੇ ਤੇ ਘੱਟ ਜਾਂਦੀ ਹੈ ਲਾਈਟ। ਸਵੇਰੇ ਬਾਰਿਸ਼ ਦਾ ਮੌਸਮ ਸੀ, ਹੁਣ ਥੋੜ੍ਹਾ ਝੜ ਵੀ ਏ, ਧੁੱਪ ਵੀ ਏ। ਗਰਮੀ ਹੋਈ ਪਈ ਆ ਬਾਹਰ ਤੇ।
ਬਸ ਇੱਥੇ ਤਾਂ ਹੋਰ ਹੁਮਸ ਹੋ ਜਾਂਦੀ ਹੈ ਨਾ ਉਹ ਤੋਂ ਬਾਅਦ ਜਿਹੜੀ, ਉਹ ਚ
ਹੂ ਜਾਂ ਤੇ ਬਸ ਜੇ ਮੀਂਹ ਚੰਗੀ ਤਰ੍ਹਾਂ ਫਿਰ ਤੇ ਸਹੀ ਐ। ਇਹ ਦੋ ਮਹੀਨੇ ਤੇ ਬੜੇ ਖ਼ਰਾਬ ਆਣਗੇ, ਚੋਮਾਸੇ ਵਾਲੇ। ਚੁੱਭਣ ਵਾਲੇ ਦਿਨ ਆਣਗੇ, ਪਸੀਨਾ ਲੜੇ ਕਰੇਗਾ।
ਤੇ ਮੇਰੇ, ਵੈਸੇ ਗਰਮੀਆਂ ਦੀਆਂ ਛੁੱਟੀਆਂ ਖਤਮ ਹੋਈਆਂ ਨੇ ਨਾ ਤੇ ਜਾਣਾ ਸੀਗਾ ਅੱਜ ਸਕੂਲ ਪਹਿਲਾਂ ਦਿਨ ਸੀਗਾ ਅੱਜ ਓਦਾ ਤੇ ਫਿਰ, ਕਹਿੰਦੇ ਆਜ ਤਾਂ ਬਾਰਿਸ਼ ਆਏਗੀ ਵੀ ਅਸੀਂ ਨੀ ਜਾਂਦੇ, ਮੈਂ ਕਿਹਾ ਚੁੱਪ ਚਾਪ ਸਕੂਲ ਜਾਓ, ਮੀਂਹ ਬਹੁਤ ਹੋ ਗਿਆ।
ਬੜਾ ਤੰਗ ਕਰਦੇ ਨੇ, ਘਰ ਰੁਕ ਕੇ ਤੇ। ਸਾਰਾ ਘਰ ਸਿਰ ਤੇ ਚੁੱਕਿਆ ਹੁੰਦਾ।
ਉਹੀ ਦੇਖੋ ਵੈਸੇ ਫਿਰ ਸਵੇਰੇ ਉੱਠ ਕੇ ਤਿਆਰ ਹੋ ਜਾਂਦੇ ਸੀਗੇ ਫਟਾਫਟ ਆਪਣਾ ਖਾ ਪੀ ਕੇ ਤਿਆਰ ਹੋ ਕੇ ਜਿਵੇਂ ਖੇਲ ਲਿਆ ਕੁਛ ਕਰ ਲਿਆ ਜਾਣਾ ਸੀਗਾ ਨਾ ਅੱਜ ਨੀ ਉੱਠੇ
ਮੇਰੀ ਦੇ ਕਲ ਖੁੱਲ੍ਹੇ ਸਨ ਪਰ ਉੱਠ ਉੱਠ ਜਾਂਦੀ ਹੈ ਉਸ ਸਕੂਲ ਵੱਲੋਂ ਨੀ ਕਰਦੀ ਪਰ ਉਹ ਘਰ ਹੁੰਦੀ ਨਾ ਫਿਰ ਲਲੇਟ ਜਿਵੇਂ ਹੋਲੀ ਹੋਲੀ ਹੋਲੀ ਉੱਠਣਾ ਨਾਸ਼ਤਾ ਦੇ ਦੋ ਫਿਰ ਨਹਾਨ ਜਾਊਂਗੀ ਇੱਕ ਵਜਾ ਦੇ ਗੀ ਨਾਂਦੇ ਨਾਂਦੇ
ਨਹੀਂ ਨਹੀਂ ਮੇਰੀ ਆਲੇ ਪੁਠੇ ਨੇ ਪਤਾ ਕੀ ਕਰਨਗੇ ਪਹਿਲੇ ਸਵੇਰੇ-ਸਵੇਰੇ ਛੇਤੀ ਉੱਠ ਕੇ ਆਪਣਾ ਨਾ ਨਾ ਮਤਲਬ ਵੈਸੇ ਇਹ ਤਾਂ ਚੰਗੇ ਨੇ ਵੀ ਜਵੇ ਸਵੇਰੇ ਸਵੇਰੇ ਉੱਠੀ ਖਣਾ ਕੇ ਦਾਦਾ ਜੀ ਨਾਲ ਆਪਣੇ ਗੁਰਦੁਆਰੇ ਹੋ ਆਉਣਗੇ ਤੇ ਪਾਰਕ ਉਧਰ ਚ ਜਾਣਗੇ ਆ ਕੇ ਫਿਰ ਨਾਸ਼ਤਾ ਵਗੈਰਾ ਕਰਨਗੇ ਫੇਰ ਆਪਣਾ ਗੇਮ ਵਗੈਰਾ ਖੇਲਣਗੇ ਬੈਠਣਗੇ ਠੀਕ ਹੈ। ਤੇ ਰਾਤੀ ਵੀ ਰਾਤੀ ਚਲੋ ਸੋ ਜਾਂਦੇ ਨੇ ਟਾਈਮ ਫਿਰ ਇਹ ਹੈਗਾ ਛੁਟੀਆਂ ਦਾ ਜਦੋਂ ਅਸਲੀ ਉੱਠਣਾ ਹੋਵੇ ਨਾ ਸਕੂਲ ਦੇ ਟਾਈਮ ਉਸ ਟਾਈਮ ਉਹਨੂੰ ਇੰਨੀ ਨੀਂਦ ਆ ਰਹੀ ਆਉਂਦੀ ਉਸ ਟਾਈਮ ਨੀ ਉੱਡਦੇ
ਨਾ ਨਹੀਂ ਮੇਰੀ ਤੇ ਟਾਈਮ ਸਿਰ ਸਵਾਦ ਹੋ ਨਾ ਫਿਰ ਟਾਈਮ ਸਿਰ ਉੱਠ ਜਾਏਗੀ ਅਗਰ ਟਾਈਮ ਸਿਰ ਫਿਰ ਨਹੀਂ ਸੁੱਤੀ ਤੇ ਉਹਨੇ ਨਹੀਂ ਉੱਠਣਾ ਉਹਨੇ ਫਿਰ ਚਿੜਚਿੜੀ ਰਹਿਣਾ ਸਾਰਾ ਦਿਨ।
ਬੱਸ ਵੀ ਸੋਜੋ ਹੁਣ ਟਾਇਮ ਸਿਰ ਸੋਜੋ ਸੋ ਕੇ ਵੀ ਨੀ ਉਠ ਕੀ ਇਹ ਦਸ ਵਜੇ ਤੱਕ ਮੈਂ ਸੁਵਾਹ ਦਿੰਦੀ ਹਾਂ ਵੀ ਦਸ ਵਜੇ ਹੋ ਦਸ ਵਜ ਚਲੋ ਕਮਰਿਆ ਚ ਪਰ ਫਿਰ ਵੀ ਇਹ ਸਵੇਰੇ ਉੱਠਦੇ ਟਾਈਮ ਕਰਦੇ ਨੇ ਫਿਰ ਮੈਂ ਹੁਣ ਇਹਨਾਂ ਨੂੰ ਕਹਿ ਦਿੱਤਾ ਮੈਂ ਕਿਹਾ ਦੇਖੋ। ਉਠਨਾ ਤੇ ਪੈਣਾ ਹੀ ਹੈ। ਜੋ ਮਰਜ਼ੀ ਕਰ ਲਓ ਹੁਣ ਚਾਹੇ ਰੋਕ
ਹਾਂ ਹੋਰ ਵਧੀਆ
ਹਾਂਜੀ ਬਸ
ਬਸ ਵਧੀਆ ਕਿੰਨੇ ਬੱਚੇ ਤੁਹਾਡੇ
ਦੋ ਹੈਗੇ ਨੇ ਇੱਕ ਮੁੰਡਾ ਇਕ
ਅੱਛਾ ਮੇਰੀ ਬੇਟੀ ਹੈ। ਛੋਟੀ ਹੈ ਅਜੇ ਸੱਤ ਸਾਲ ਦੀ ਹੈ।
ਅੱ ਮੇਰੇ ਵੀ ਛੋਟੇ ਹੀ ਨੇ, ਮੁੰਡਾ ਜਿਹੜਾ ਹੈਗਾ ਉਹ ਅੱਠ ਦਾ ਹੈਗਾ। ਤੇ ਕੁੜੀ ਹਾਲੇ ਚਾਰ ਦੀ ਹੈਗੀ ਹੈ
ਅੱਛਾ
ਕੁੜੀ ਤੰਗ ਕਰਦੀ ਕੁੜੀਆਂ ਨੀ ਤੰਗ ਕਰਦੀਆਂ ਮੁੰਡੇ ਤੰਗ ਕਰਦੇ ਨੇ
ਮੇਰੀ ਤਾਂ ਕੁੜੀ ਬੜਾ ਤੰਗ ਕਰਦੀ ਹੈ।
ਮੇਰੇ ਨੀ ਕਰਦੀ ਪਤਾੀ ਕਿਉਂ ਮਤਲਬ ਮੇਰੀ ਸ਼ੁਰੂ ਤੋਂ ਨੀ ਕਰਦੀ ਜਿੰਨਾ ਮੈਨੂੰ ਇੰਨੇ ਤੰਗ ਕੀਤਾ ਹੈ। ਜੇਵੇਂ ਰਾ ਪਹਿਲੇ ਸ਼ੁਰੂ ਤੋਂ ਹੀ ਨਾ ਪੂਰੀ-ਪੂਰੀ ਰਾਤ ਰੋਂਦਾ ਸੀਗਾ, ਉਹ ਸੋਣ ਨੀ ਦਿੰਦਾ ਸੀ ਕਿਸੇ ਨੂੰ ਵੀ। ਮੇਰੀ ਕੁੜੀ ਇਨੀ ਸਾਉ ਤੇ ਦਸ ਵਜੇ ਤੱਕ ਦੁੱਧ ਧੀ ਕੇ ਆਪਣਾ ਸੋ ਜਾਂਦੀ, ਸਵੇਰ ਉੱਠ ਦੀ ਛੇ ਵਜੇ ਡਾਇਰੈਕਟ।
ਉਵੇਂ ਮੇਰੀ ਵੀ ਕੁੜੀ ਵੀ ਐਵੇਂ ਹੀ ਹੈ। ਕੁੜੀਆਂ ਸਿੱਧਕ ਵਾਲੀਆਂ ਹੁੰਦੀਆਂ
ਹਾਂ ਮੈਨੂੰ ਬਿਲਕੁਲ
ਮੁੰਡੇ ਨਹੀਂ ਹੈ। ਮੁੰਡੇ ਜਿਆਦਾ ਤੰਮ ਕਰਦੇ ਨੇ
ਉਈ ਤੇ
ਕੁੜੀਆਂ ਸਿਧਕ ਵਾਲੀਆਂ ਹੁੰਦੀਆਂ। ਹੋਰ ਮੇਰੇ ਵੀ ਜੋਸ ਸੋਣਾ, ਬਹਿਣਾ ਘਰ ਵੀ ਛੋੜ ਜਾਂਦੀ ਸੀ ਘੁੰਮਣ ਜਾਣਾ ਸੀ ਹਸਬੈਂਡ ਨਾਲ। ਉਹਨੂੰ ਦਾਦੀ ਕੋਲ ਹੀ ਛੋੜ ਜਾਂਦੇ ਸੀ ਰੁਕ ਜਾਂਦੇ ਸੀ। ਪਰ ਹੁਣ ਉਹਨੂੰ ਸਮਝ ਆ ਗਈ ਹੁਣ ਤੇ ਕਹੇ ਗੀ ਇਹ ਲਿਪਸਟਿਕ ਲਗਾਈ ਐ। ਕ ਜਾ ਰਹੇ ਹੋ ਪਹਿਲੇ ਇਹ ਬਤਾਓ ਆਪ ਕ ਸੀ ਕਹਾਂ ਘੁੰਮ ਕੇ ਆਏ ਹੋ ਹਮੈਂ ਬੋਲੇਗੀ।
ਮਤਲਬ ਮੈਂ ਨਾ ਵੈਸੇ ਘਰ ਜਿਵੇ ਰਹਿੰਦੀ ਹ ਨਾ ਤੇ ਲੋਵਰ ਸ਼ ਚ ਰਹਿੰਦੀ ਹਾਂ ਤੇ ਮਤਲਬ ਬੱਚਿਆਂ ਨੂੰ ਵੀ ਤਾ ਮੇਰੇ ਜਿਹੜਾ ਮੈਂ ਕੁੱਤਾ ਰੱਖਿਆ ਨਾ ਘਰ ਉਹਨੂੰ ਵੀ ਪਤਾ ਠੀਕ ਹੈ। ਤੇ ਜਿਸ ਵੇਲੇ ਮੈਂ ਸੂਟ ਪਾ ਲਿਆ ਔਰ ਮੈਂ ਮੂੰਹ ਤੇ ਕੁਛ ਕੀਤਾ ਵੀ ਨੀ ਮੈਂ ਮੂੰਹ ਧੋ ਲਿਆ ਬਸ ਮੈਂ ਵਾਲ ਕਰ ਲੇ ਤੇ ਇਹਨਾਂ ਤਿੰਨਾਂ ਨੂੰ ਪਤਾ ਚੱਲ ਜਏਗਾ ਮੈਂ ਕਿਧਰੇ ਜਾ ਰਹੀ ਆਂ ਤ ਨਾ ਪਿੱਛੇ- ਪਿੱਛੇ ਘੁੰਮਣਾ ਸ਼ੁਰੂ ਹੋ ਜਾਣਗੇ ਕਿੱਥੇ ਚੱਲੇ ਹੋ ਕਿੱਧੇ ਚੱਲ ਮੈਨੂੰ ਪਹਿਲਾਂ ਲੱਗਦਾ ਸੀਗਾ ਨਾ ਕਿ ਜਿਹੜਾ ਮੇਰਾ ਮੁੰਡਾ ਐ ਨਾ ਉਹ ਕਰਦਾ ਐ ਪਹਿਲੇ ਹੁਣ ਕੁੜੀ ਚੱਲਣ ਲੱਗ ਗਈ। ਕੇ ਉਹਵੇ ਕਰਦੀ ਏ। ਤੇ ਮੇਰਾ ਡੋਗ ਐ ਜਿਹੜਾ ਉਹ ਵੀ ਕਰਦਾ ਐ ਉਹ ਵੀ ਇਹੀ ਕੇਗਾ ਕਿੱਥੇ।
ਉਹਨਾਂ ਨੂੰ ਤੇ ਜ਼ਿਆਦਾ ਸਮਝਦਾਰ ਹੁੰਦੇ ਨੇ। ਡੋਗੀ ਉੱਥੇ ਪਹਿਚਾਣ ਜਾਂਦੇ ਨੇ।
ਮਤਲਬ ਮੈਂ ਨਾ ਕਦੇ ਕਦਾਰ ਮੈਂ ਸੋਚਦੀ ਕਿ ਇੰਨਾ ਕੋਈ ਸਮਝਦਾਰ ਕਿੱਦਾਂ ਹੋ ਸਕਦਾ ਐ। ਤੇ ਜਿਵੇਂ ਮੈਂ ਬੈਠ। ਬੈਠੀ ਹੁਣੀ ਆ ਨਾ ਤੇ ਕਦੀ ਕਦਾਰ ਦੂਜੇ ਕਮਰੇ ਵਿੱਚ ਜਿਵੇਂ ਮੇਰੀ ਗੁੜੀਆ ਰੋ। ਰੋਂਦੀ ਪਈ ਹੋਏ ਤੇ ਮੈਨੂੰ ਆ ਤੇ ਭੋਂਕੇਗਾ ਵੀ ਉਹ ਰੋਂਦੀ ਪਈ ਐ। ਮਤਲਬ ਮੈਨੂੰ ਨੀ ਸਮਝ ਆਏਗਾ ਤੇ ਉਹਨੂੰ ਸਮਝ ਆ ਜਾਂਦਾ ਸਭ ਕੁਛ ਜਿਵੇਂ ਕੋਈ ਵੀ ਚੀਜ਼ ਹੈ ਨਾ। ਕੱਲ ਨਾ ਮੇਰੀ ਗੁੜੀਆਂ ਬਾਹਰ ਖੜੀ ਸੀ ਅਹ ਜਿਵੇਂ ਨਾ ਡਿਲੀਵਰੀ ਵਾਲਾ ਆਇਆ ਸੀਗਾ ਤੇ ਮੈਂ। ਅੰਦਰ ਆਈ ਪੈਸੇ ਲੈਣ। ਤੇ ਉਹ ਤਦ ਤੱਕ ਬਾਹਰ ਉਹਦੇ ਕੋਲ ਖੜਾ ਰਿਹਾ ਕਿ ਮੇ ਕੁੜੀ ਨੂੰ ਕੁੱਛ ਹੱਥ ਵੀ ਨੀ ਲਾਇ ਓ। ਕੋਈ ਮਤਲਬ ਉਹਦੇ ਕੋਲ ਈ ਖੜਾ ਰਿਹਾ।
ਨਹੀਂ ਬਹੁਤ ਸਮਝਦਾਰ ਹੁੰਦੇ ਨੇ ਇਹ ਤੇ ਹੁਣ ਵੀ ਮੇਰੀ ਸਿਸਟਰ ਐ ਨਾ। ਤੇ ਅਸੀਂ ਉਹਨਾਂ ਦੇ ਘਰ ਫੰਕਸ਼ਨ ਤੇ ਗਏ ਤੇ ਉਹਨਾਂ ਦੇ ਨਾ ਡੋਗੀ ਨੇ ਦੋ। ਸ਼ਿਧੂ ਰੱਖੇ ਨੇ ਉਹਨਾਂ ਨੇ।
ਮੇਰੇ ਕੋਲ ਵੀ ਸ਼ਿਧੂ ਐ।
ਤੇ ਮੇਰੀ ਦੀਦੀ ਔਰ ਮੇਰੀ ਸੇਮ ਸ਼ਕਲ ਪੈਂਦੀ ਏ ਮੇਰੀ ਦੀਦੀ। ਤਿਆਰ ਹੋਣ ਚਲੇ ਗਏ ਮੈਂ ਘਰ ਸੀ ਤਿਆਰ ਹੋ ਰਹੀ। ਉਹ ਮੈਨੂੰ ਦੇਖੀ ਜਾ ਰਿਹਾ ਕਿ। ਇਹੋ ਹੀ ਐ ਨਾ ਮੇਰੀ ਹੈ ਕਿ ਨਈ ਐ। ਜਿੰਨਾ ਕੋਲ ਮੈਂ ਰਹਿਣਾ ਦੇਖੀ ਜਾ ਰਿਹਾ ਬਾਰ- ਬਾਰ। ਅੱਖਾਂ ਕਰ- ਕਰ ਕਰਕੇ ਦੇਖੀ ਜਾਏ ਫਿਰ ਮੈਂ ਉਹਨਾਂ ਨੂੰ ਦੱਸਿਆ। ਦੱਸਿਆ ਦੀਦੀ ਨੂੰ ਮੈਂ ਕਿਹਾ ਤੁਹਾਨੂੰ ਨਾ ਇਹ ਮੈਨੂੰ ਪਛਾਣ ਰਿਹਾ ਸੀ ਕਿਧਰੇ ਐ ਤੇ ਨੀ ਐ। ਮੈਂ ਕਿਹਾ ਕਿੰਨੀ ਵਾਰੀ ਮੈਨੂੰ ਗੌਰ ਨਾਲ ਵੇਖ ਗਿਆ ਫੇਰ ਮੈਂ ਪਿਆਰ। ਪਿਆਰ ਦਿੱਤਾ ਬਈ ਦੇਖੀ ਜਾਏ ਬਈ ਉਹ ਕਿੱਧਰ ਗਏ ਨੇ।
ਹਾਂ! ਅਰੇ ਨਹੀਂ ਕਰਦੇ ਨੇ ਐ ਮੇਰੇ ਮਤਲਬ ਮੈਂ ਦੱਸਾਂ। ਮੇਰੇ ਬੱਚੇ ਤਾਂ ਚਲੋ ਪਿੱਛੋਂ ਨਾ ਇਹਨਾਂ ਦੇ ਪਿੱਛੋਂ ਫ਼ੋਨ ਆਉਣੇ ਲੱਗ ਜਾਂਦੇ ਐ। ਕਿੱਥੇ ਰਹਿ ਗਏ ਉਹ, ਕਦੋਂ ਆਓਗੇ। ਕਿੰਨਾ ਟਾਈਮ ਰਏਗਾ ਮੇਰਾ ਜਿਹੜਾ ਡੋਗ ਹੈਗਾ ਉਹ ਗੇਟ ਤੇ ਹੀ ਬੈਠਾ ਰਹੇਗਾ ਜਦ ਤੱਕ। ਮੈਂ ਨਹੀਂ ਆਉਂਦੀ, ਉਹ ਜਦ ਮੈਂ ਆਵਾਂਗੀ ਤੇ ਉਹਨੂੰ ਪਤਾ ਆ ਗਏ ਤਾਂ ਆਏਗਾ ਅੰਦਰ ਕਮਰੇ 'ਚ।
ਬਹੁਤ ਸਮਝਦਾਰ ਹੁੰਦੇ ਆ।
ਹੂੰ! ਹੂੰ! ਬਸ ਮੈਂ ਤਾਂ, ਮੈਨੂੰ ਤਾਂ ਸ਼ੁਰੂ ਤੋਂ ਸ਼ੌਕ ਸੀਗਾ ਨਾ ਤੇ ਮੇਰੇ ਮਤਲਬ ਪੇਕਿਆਂ 'ਚ ਨਾ ਮੈਨੂੰ ਰੱਖਣ ਨੀ ਦਿੱਤਾ, ਕਹਿੰਦੇ ਨਹੀਂ ਰੱਖਣਾ, ਆਪਣੇ ਸਹੁਰੇ ਜਾ ਕੇ ਲਈ। ਤੇ ਫੇਰ ਮੈਨੂੰ ਇੱਥੇ, ਮੈਂ ਇੱਥੇ ਫੇਰ ਇਹਨਾਂ ਨੂੰ ਕਿਹਾ, ਮੈਂ ਕਿਹਾ ਮੈਨੂੰ ਚਾਹੀਦਾ ਹੈਗਾ ਤੇ ਕਹਿੰਦੇ ਚੱਲ ਲੈ ਲੈ, ਕਿਹੜਾ ਲੈਣਾ, ਫੇਰ ਮੈਂ ਲੈ ਲਿਆ। ਸੀਗਾ, ਤੇ ਹੁਣ ਉਹ ਮੇਰੇ ਬਿਨਾਂ ਨੀ ਰਹਿੰਦਾ, ਮੈਂ ਉਹਦੇ ਬਿਨਾਂ ਨੀ ਰਹਿੰਦੀ।
ਹਾਂ, ਨਹੀਂ। ਸਾਡੇ ਇੱਥੇ ਨੀ ਰੱਖਿਆ ਹੋਇਆ ਸਹੁਰੇ, ਪੇਕੇ ਵੱਲ ਫਿਰ ਚਾਚੀ ਜੀ ਹੋਰ ਨੇ ਰੱਖੇ ਹੋਏ ਨੇ।
ਹਾਂ
ਹਾਂ, ਹੋਰ, ਬੜੇ ਸਮਝਦਾਰ ਹੁੰਦੇ ਨੇ ਇਹ ਤੇ। ਇੱਕ ਵਾਰ ਮੋਹ ਪੈ ਜੇ ਨਾ, ਫੇਰ ਤੇ ਹੱਟਦਾ ਨੀ ਏ।
ਬਸ, ਮੇਰਾ ਨਾ ਹੈਗਾ ਸੀ ਮੋਹ ਸ਼ੁਰੂ ਤੋਂ ਨਾ, ਮੈਨੂੰ ਨਾ ਮੇਰੇ ਘਰਦਿਆਂ ਨੂੰ ਮੇਰੀ ਚਿੰਤਾ ਹੋ ਰਹੀ ਕਿਸੇ ਗੱਲ ਦੀ ਨੀ ਸੀ, ਮੇਰੇ ਘਰਦਿਆਂ ਨੂੰ ਸਿਰਫ਼ ਇਹ ਚਿੰਤਾ ਸੀ, ਵੀ ਮੈਨੂੰ ਰੇਬੀਜ਼ ਨਾ ਹੋ ਜੇ। ਕਿਉਂਕਿ ਮੈਂ ਕੁੱਤਿਆਂ ਨੂੰ ਨਾਲ ਹੀ ਖੇਡਦੀ ਰਹਿੰਦੀ ਸੀਗੀ ਬਚਪਨ ਤੋਂ ਹੀ, ਗਲ਼ੀ ਦੇ ਕੁੱਤਿਆਂ ਨੂੰ ਜੇ ਕਿਸੇ ਨੂੰ ਚੋਟ ਚੋਟ ਲੱਗ ਗਈ, ਉਹਨੂੰ ਦਵਾਈ ਲਗਾਉਣ ਚਲੀ ਗਈ, ਕਹਿੰਦੇ ਉਹਨੇ ਕੱਟ ਲੈਣਾ ਤੈਨੂੰ, ਮੈਂ ਕਿਹਾ, ਨਹੀਂ ਕੱਟਦਾ, ਉਹ ਸਮਝਦਾਰ ਹੈ।
ਹਾਂ! ਚਲੋ ਠੀਕ ਹੈ, ਫਿਰ ਦੁਬਾਰਾ ਕਰਨੇ ਆ। ਫਰੀ ਹੋ ਕੇ, ਠੀਕ ਹੈ, ਸਤਿ ਸ੍ਰੀ ਅਕਾਲ ਜੀ।